ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਹੋਰ ਕੀ ਹਾਲ ਚਾਲ ਜੇ
ਬਸ ਵਧੀਆ ਠੀਕ ਤੁਸੀਂ ਸੁਣਾਓ ਮੈਂ ਮਾਰਕੀਟ ਜਾ ਰਹੀ ਹਾਂ
ਅੱਛਾ ਅੱਛਾ ਹੋਰ ਘਰ ਸਭ ਠੀਕ ਠਾਕ ਨੇ ਤੁਹਾਡੇ
ਹਾਂਜੀ ਵਧੀਆ
ਬੱਚੇ ਠੀਕ ਨੇ
ਹਾਂਜੀ ਬੱਚੇ ਵੀ ਠੀਕ ਹੈ ਤੰਗ ਕਰਦੇ ਪਏ ਨੇ ਮੈਗੀ ਖਾਣੀ ਹੈ ਬਟ ਮੈਂ ਮੈਦਾਂ ਦਿ
ੀ ਨਹੀਂ ਮੈਦਾ ਨਾ ਖਵਾਇਆ ਕਰੋ ਬੱਚਿਆਂ ਨੂੰ ਨਾ ਉਹ ਠੀਕ ਨੀ ਹੁੰਦਾ ਸਗ ਬਾਕੀ ਬੱਚੇ ਹੁਣ ਜਿੱਦ ਤੇ ਆ ਜਾਣ ਫਰ ਚਲੋ ਰੋਜ਼ ਰੋਜ਼ ਕਿਹੜਾ ਖਾਂਦੇ ਆ ਬੇ ਬੱਚੇ ਕਦੀ ਗਦੇ ਦੇ ਦਿਆ ਕਰੋ ਵੈਸੇ ਹੈਲੋ ਹੈਲੋ ਹੈਲੋ ਹੈਲੋ ਹੈਲੋ